ਹੈਲੋ,
ਹੈਲੋ ਹਾਂਜੀ ਕਿਵੇਂ ਓ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਕੀ ਹਾਲ ਐ।
ਵਧੀਆ ਵਧੀਆ ਤੁਸੀਂ ਦੱਸੋ?
ਮੈਂ ਵੀ ਠੀਕ ਆ ਅ ਹੋਰ ਕੀ ਕਰਦੇ ਸੀਗੇ।
ਬੈਠੇ ਆ।
ਹੈਲੋ,
ਹਾਂਜੀ ਹਾਂਜੀ।
ਥੋੜਾ ਉੱਚੀ ਬੋਲੋ ਤੁਹਾਡੀ ਆਵਾਜ਼ ਘੱਟ ਆ ਰੀ ਐ।
ਹਾਂਜੀ ਮੈਂ ਕਿਹਾ ਹਾਂਜੀ ਮੈਂ ਕਿਹਾ ਫਰੀ ਬੈਠੀ ਆ ਤੁਸੀਂ ਦੱਸੋ?
ਬਸ ਠੀਕ ਆ। ਅਹ ਬਸ ਅਹ ਮੈਂ ਵੀ ਉਹੀ ਸੋਚਦੀ ਪਈ ਸੀ ਕੀ ਕੀ ਸਮੇਂ ਦੀ। ਵਰਤੋਂ ਕਿਵੇਂ ਕਰਾਂ ਸਮੇਂ ਦੀ ਵਰਤੋਂ ਬਹੁਤ ਜ਼ਰੂਰੀ ਐ।
ਹਾਂਜੀ ਏ ਤਾਂ ਗੱਲ ਸਈ ਐ।
ਤੇ। ਤੁਹਾਡਾ ਕੀ ਵਿਚਾਰ ਐ ਸਮੇ ਦੀ ਵਰਤੋਂ ਸਾਨੂੰ ਆਸਾਨੀ ਨਾਲ ਆਪਣਾ ਇੱਕ ਪਲੈਨ ਬਣਾ ਕੇ ਕਰਨੀ ਚਾਹੀਦੀ ਐ।
ਹਾਂਜੀ ਮੇਰੀ ਅਕੋਰਡਿੰਗ ਪਹਿਲਾਂ ਆਪਾਂ ਨੂੰ ਕਰਨਾ ਚਾਹੀਦਾ ਵੀ ਹਾਂ ਅਸੀਂ ਇਨੇ ਟੈਮ ਇੰਨੇ ਟਾਈਮ ਇਸ ਕੰਮ ਨੂੰ ਦੇਣਾ।
ਇਸ ਇਸਦੇ ਨਾਲ ਸਾਡੀ ਜਿਹੜੀ ਟਾਈਮ ਸੇਵਿੰਗ ਵੀ ਹੋਏਗੀ ਤੇ ਨਾਲੇ ਸਾਡੇ ਕੰਮ ਵੀ ਜਲਦੀ ਜਲਦੀ ਆਸਾਨੀ ਨਾਲ ਹੋਣਗੇ ਕੱਲ ਤੇ ਡਿਪੈਂਡ ਨੀ ਹੋਣਗੇ। ਉਹੀ ਐ ਨਾ ਕਹਿੰਦੇ ਨੇ ਕੱਲ ਕਰੇ ਸੋ ਆਜ ਕਰੇ ਆਜ ਕਰੇ ਸੋ ਅਬ। ਪਲਵੇਂ ਪਰਲੇ ਹੋਏਗੀ ਬੋਰੀ ਕਵੇਗਾ ਕੱਬ ਉਹੀ ਐ ਨਾ ਜੇ ਕੱਲ ਤੇ ਕੰਮ ਛੱਡ ਦਾਂਗੇ ਫੇਰ ਉਹ ਕੱਲ ਤੱਕ ਹੀ ਰਹਿ ਜਾਂਦੇ ਨੇ ਪੂਰੇ ਨੀ ਹੁੰਦੇ ਸਮੇਂ ਦੇ। ਤ
ਬਿਲਕੁਲ ਸਈ ਕਿਆ। ਕਿਉਂਕਿ ਸਮੇਂ ਨਾਲ ਆਪਾਂ ਸਾਰੇ ਕੰਮ ਕਰਾਂਗੇ ਸਾਡਾ ਮਾਇੰਡ ਫਰੈਸ਼ ਰਹੇਗਾ। ਸਾਨੂੰ ਸਿਰ ਆਪਣੇ ਦਿਮਾਗ ਤੇ ਕੋਈ ਬਰਡਨ ਨਹੀਂ ਰਹੇਗਾ ਕਿ ਆਪਾਂ ਇਹ ਕੰਮ ਰਹਿੰਦਾ ਆ ਜਾਂ ਕਰਨਾ ਆ ਸਾਨੂੰ ਨੀਂਦ ਸੋ ਖੀ ਆਂਦੀ ਐ ਐਂਡ ਬੱਚੇ ਸਪੈਸ਼ਲੀ ਜਦੋਂ ਸਕੂਲ ਚ ਆਂਦੇ ਆ ਉਹਨਾਂ ਦਾ ਹੋਮਵਰਕ ਪੈਂਡਿੰਗ ਰਹਿ ਜੇ ਜਾਂ ਉਹਨਾਂ ਨੇ ਕੁਛ ਕੰਮ ਕਰਨਾ ਜਿਹੜਾ ਉਹਨਾਂ ਦਾ ਅਧੂਰਾ ਰਹਿ ਗਿਆ ਆ। ਤੇ ਓ ਇੱਕ ਟੈਸ਼ਨ ਬਣੀ ਰਹਿੰਦੀ ਐ। ਬਟ ਹਰ ਕਿਸੇ ਦਾ ਜਦੋਂ ਟਾਈਮ ਨਾਲ ਕੰਮ ਸਮੇਂ ਨਾਲ ਪੂਰਾ ਹੁੰਦਾ ਆ ਤੇ ਉਹ ਸੁੱ, ਖਾ ਰਹਿੰਦਾ ਐ ਤੁਹਾਡਾ ਕੀ ਵਿਚਾਰ ਐ?